ਸਤਿ ਸ੍ਰੀ ਅਕਾਲ ਜੀ ਹੋਰ ਕਿਆ ਹਾਲ ਚਾਲ ਨੇ ਤੁਹਾਡੇ
ਠੀਕ ਹੈ ਤੁਸੀਂ ਦੱਸੋ ਠੀਕ ਹੋ।
ਹਾਂਜੀ ਮੈਂ ਵੀ ਵਧੀਆ ਹੋਰ ਘਰ ਠੀਕ ਨੇ ਸਾਰੇ।
ਸਭ ਠੀਕ ਨੇ ਤੁਸੀਂ ਦਸੋ।
ਹਾਂਜੀ ਬਸ ਬੱਚਿਆਂ ਨੂੰ ਹੁਣ ਛੁੱਟੀਆਂ ਹੋ ਗਈਆਂ। ਹੁਣ ਤਾਂ ਬੁੱਕਸ ਵਗੈਰਾ ਚੱਕਦੇ ਵੀ ਨੀ ਹੈਗੇ। ਭੁੱਲੇ ਗਏ।
ਸਹੀ ਗੱਲ ਐ। ਸੇਮ ਇੱਥੇ ਵੀ ਹਾਲ ਹੈ ਬੱਚਿਆਂ ਦਾ ਨਾ ਪੜ੍ਹਾਈ ਵੱਲ ਦੇਖਦੇ ਹੀ ਨੀ ਹੈ ਉਹੀ ਮੈਂ ਕਹਿ ਰਹੀ ਸੀ ਇਹਨਾਂ ਨੂੰ ਸਮਝਾਂਦੀ ਵੀ ਸੀ ਪੜ੍ਹਾਈ ਇੰਨੀ ਜ਼ਰੂਰੀ ਹੈ। ਤੇ ਤੁਸੀਂ ਛੁੱਟੀਆਂ ਪਈਆਂ ਤੁਸੀਂ ਪੜ੍ਹਾਈ ਵੱਲ ਦੇਖ ਲਈ ਮੇਰੇ ਉਹ ਬਿਲਕੁਲ ਵੀ
ਹਾਂਜੀ।
ਕਿ ਚਲੋ ਜਿੰਨਾ ਸਿਲੇਬਸ ਕਰਵਾਇਆ ਉਹਨੇ ਰਿਵਾਈਜ਼ ਕਰੋ ਪਰ ਬੱਚੇ ਬਿਲਕੁਲ ਹੀ ਨਹੀਂ ਹੱਥ ਵੀ ਨਹੀਂ ਲਗਾ ਰਹੇ।
ਹੋਰ ਕਿਆ ਚਲੋ ਐਵੇਂ ਵੀ ਸਾਰੇ ਦਿਨ ਦੇ ਵਿੱਚ ਬੱਚੇ ਘੰਟਾ ਵੀ ਡੇਢ ਘੰਟਾ ਵੀ ਸਟੱਡੀ ਕਰ ਲੈਂਦਾ ਉਹ ਵੀ ਬਹੁਤ ਹੈ।
ਹਾਂਜੀ ਹਾਂਜੀ ਪਰ ਨਾ ਛੁੱਟੀਆਂ ਦੇ ਵਿੱਚ ਨਾ ਜਿਵੇਂ ਨਾ ਬਿਲਕੁਲ ਹੀ ਟੱਚ ਨੀ ਵਿੱਚ ਹੈਗੇ ਬਸ ਮੋਬਾਇਲ ਦੇਖ ਲਿਆ ਟੀਵੀ ਦੇਖ ਲਿਆ ਬਸ ਖਾ ਲਿਆ ਪੀ ਲਿਆ ਸੋ ਲਿਆ ਹਾਂ ਸੋ ਲਿਆ ਪੀ ਲਿਆ ਸੋ ਲਿਆ ਬਸ ਹੋਰ ਕੁਛ ਨੀ।
ਹਾਂਜੀ।
ਕਰ ਲਾਂਗੇ ਪੜ੍ਹਾਈ ਕਰ ਲਾਂਗੇ ਪੜ੍ਹਾਈ ਅਸੀਂ ਬਸ ਇਹੀ ਕੁਛ ਬੋਲ ਰਹੇ ਨੇ।
ਉਹ ਫਿਰ ਕਹਿ ਦਿੰਦੇ ਆ ਨਾ ਵੀ ਡੇਲੀ ਤਾਂ ਪੜ੍ਹਨਾ ਹੁੰਦਾ ਵੀ ਚਲੋ ਹੁਣ ਤਾਂ ਐਸ਼ ਕਰ ਲਣ ਦ ਸਾਨੂੰ ਥੋੜੇ ਦਿਨ ਛੁੱਟੀਆਂ ਜਦੋਂ
ਹਾਂਜੀ ਹਾਂਜੀ।
ਫਿਰ ਏਦਾਂ ਵੀ ਹੁਣ ਦੇਖੋ ਅਗਰ ਤੀਹ ਦਿਨਾਂ ਦੀਆਂ ਵੀ ਜਿਵੇਂ ਮਹੀਨੇ ਦੀਆਂ ਵੀ ਛੁੱਟੀਆਂ ਹੁੰਦੀਆਂ ਅਗਰ ਬੱਚੇ ਡੇਲੀ ਪੜ੍ਹਨ ਵਧੀਆ ਤਰੀਕੇ ਨਾਲ ਤਾਂ ਬੱਚੇ ਕਿੰਨਾ ਵਧੀਆ ਸਾਰਾ ਕੁਛ ਲਰਨ ਕਰ ਸਕਦੇ।
ਸਹੀ ਗੱਲ ਹੈ ਰੋਲਨਾ ਸਹੀ ਗੱਲ ਹੈ ਸਹੀ ਗੱਲ ਹੈ ਬਿਲਕੁਲ ਮੈਂ ਅੱਜ ਜਿੰਨਾ ਸਿਲੇਬਸ ਬੱਚੇ ਨੂੰ ਕਰਵਾਇਆ ਗਿਆ ਨਾ ਸਕੂਲ ਦੇ ਬੀਚ ਤਿੰਨ ਦੋ ਦੋ ਤਿੰਨ ਮਹੀਨਿਆਂ ਦੇ ਉਹੀ ਬੱਚਾ ਮਤਲਬ ਅਗਰ ਇਹ ਅ ਮਹੀਨੇ ਦੇ ਵਿੱਚ ਤੀਹ ਦਿਨ ਦੇ ਵਿੱਚ ਕਵਰ ਕਰ ਲਏ ਨਾ ਆਣ ਵਾਲੇ ਪੇਪਰਾ ਚ ਕਿੰਨੇੇ ਅਛੇ ਮਾਕਸ ਆ ਸਕਦੇ। ਨੇ ਉਹਦੇ।
ਹਾਂਜੀ ਔਰ ਏਦਾਂ ਵੀ ਡੇਲੀ ਦੇ ਵਿੱਚ ਬੱਚੇ ਨੂੰ ਕਰਨਾ ਟਾਈਮ ਨੀ ਹੁੰਦਾ ਜਦੋਂ ਡੇਲੀ ਬੱਚਾ ਸਕੂਲ ਜਾਂਦਾ ਹੈ ਬਟ ਜਦੋਂ ਘਰ ਹੁ ਛੋਟੀਆਂ ਨੇ ਬੱਚਾ ਆਰਾਮ ਤੇ ਏਸੀ ਦੇ ਵਿੱਚ ਬੈਠੋ ਏਸੀ ਚੱਲਦੇ ਹੁੰਦੇ ਨੇ ਹੁਣ ਤਾਂ ਆਰਾਮ ਨਾਲ ਆਪਣਾ ਪੜੋ।
ਪਰ ਨਹੀਂ ਪੜਰੇ ਨਾਂ ਅੱਜ ਕੱਲ ਬੱਚੇ ਮੈਂ ਇਹੀ ਸਮਝਾਂਦੀ ਪੀ ਸੀ ਐਹੀ ਨਾ ਹਾਂ ਹਾਂ ਇਹੀ ਇਹੀ ਸਮਝਾ ਰਹੀ ਸੀ ਕੀ ਇਹਨਾਂ ਨੂੰ ਕੀ ਐਜੂਕੇਸ਼ਨ ਬੜੀ ਜ਼ਰੂਰੀ ਹੈ ਪੜ ਲਓ ਤੁਸੀਂ ਇਹੀ ਮੌਕਾ ਹੈਗਾ ਅਗਰ ਇਹ ਮੌਕਾ ਨਿਕਲ ਗਿਆ ਹੱਥ ਵਿੱਚ ਵਾਪਿਸ ਨਹੀਂ ਆਦਾ ਤੁਹਾਨੂੰ ਪਤਾ ਨਾ। ਇਗਜ਼ਾਮ ਹੈ ਉਹ ਖੁੱਲਦੇ ਸਾ ਪੇਪਰ ਇਹਨਾਂ ਦੇ। ਪੇਪਰਾਂ ਚ ਨੰਬਰ ਕੱਟ ਆਂਣਗੇ ਫਿਰ ਓਹੀ ਏ ਨਾ ਨੰਬਰ ਕੱਟਗੇ ਤੇ ਫਿਰ ਉਹ ਫਾਈਨਲ ਚ ਜਾ ਕੇ ਜਾ ਕੇ ਪੰਗਾ ਪੈ ਜਾਂਦਾ ਫਾਈਨਲ ਵਿਚ ਨਾ। ਓਹੀ ਕਹਿ ਰਹੀ ਸੀ ਕੀ ਪੜ ਲੌ।
ਉਹੀ ਤਾਂ ਹੈ ਨਾ ਵੀ ਆਪਣੇ ਟਾਈਮ ਚ ਹੁੰਦਾ ਸੀ ਕਦੇ ਲਾਈਟ ਚਲੇ ਗਈ ਲੈਂਪ ਚਲਾਓ ਕਦੇ ਕੁੱਛ ਚਲਾਓ ਹੁਣ ਤਾਂ ਇਨਵੇਂਟਰ ਹੈਗੇ ਨੇ ਲਾਈਟ ਵੀ ਨਹੀਂ ਜਾ ਜਾਣੀ ਹੈਗੀ ਸਾਰੀਆਂ ਫੈਸਿਲਿਟੀਜ਼ ਹੈਗੀਆਂ ਨੇ ਹੋਰ ਕਿਆ।
ਜ਼ਿਆਦਾ ਫੈਸਿਲਿਟੀਜ਼ ਮਿਲ ਗਈਆਂ ਨਾ ਬੱਚਿਆਂ ਨੂੰ ਇਸ ਕਰਕੇ ਬੱਚੇ ਐਜੂਕੇਸ਼ਨ ਦਾ ਥੋੜਾ ਦੂਰ ਹੋ ਰੇ ਨੇ। ਔਰ ਜ਼ਿਆਦਾ ਵਟਸ ਚਲਾ ਲੌ। ਕੋਈ ਨਾ ਕੋਈ ਟੀ ਮੋਬਾਇਲ ਦੇ ਲੱਗੇ ਰਹਿੰਦੇ ਨੇ ਕੋਈ ਨਾ ਕੋਈ ਫੀਚਰ ਖੋਲ ਕੇ ਬੈਠੇ ਰਹਿੰਦੇ ਨੇ ਬਸ। ਵੀਡੀਓਜ਼ ਦੇਖ ਲਈਆਂ ਕਾਰਟੂਨਸ ਦੇਖ ਲਏ ਸਭ। ਕੋਈ ਦੇਖ ਲਿਆ।
ਹੋਰ ਕੀ। ਓਹੀ ਟਾਈਮ ਹੈ ਵੀ ਸਟੱਡੀ ਵੀ ਲਾਈਫ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੈ। ਸਟੱਡੀ ਦੇਣੀ ਵੀ।
ਹਾਂਜੀ ਹਾਂਜੀ ਅੱਜ ਕੱਲ ਤੇ ਇੰਨੇ ਸਾਰੇ ਨਵੇਂ ਨਵੇਂ ਹਾਂ ਅੱਜ ਕੱਲ ਨਵੇਂ ਨਵੇਂ ਇੰਨੇ ਸਾ ਐ ਐਪ ਗਏ ਕੀ ਬੱਚਾ ਆਪੇ ਹੀ ਬੈਠ ਕੇ ਪੜ ਸਕਦਾ ਵੇ। ਇੰਨੇ ਇੰਨੇ ਅੱਛੇ ਅੱਛੇ ਐਪ ਆਏ ਹੋਏ ਨੇ ਬੱਚੇ ਦੀ ਨਾ ਟਿਊਸ਼ਨ ਦੀ ਵੀ ਕਈ ਵਾਰੀ ਲੋੜ ਨਹੀਂ ਪੈਂਦੀ ਬੱਚਿਆਂ ਨੂੰ। ਪਰ ਉਹੀ ਹੈ ਨਾ ਇੱਕ
ਕੀ।
ਫੋਕਸ ਨਹੀਂ ਕਰ ਪਾ ਰਹੇ ਬੱਚੇ ਹਲੇ ਆਪਣਾ ਨਾ।
ਹੁੰਦਾ ਵੀ ਸੈਲਫ ਸਟੱਡੀ ਤਾਂ ਸਭ ਤੋਂ ਜਰੂਰੀ ਹੈ ਨਾ ਸੈਲਫ ਸਟੱਡੀ ਤਾਂ ਮੀਨਸ ਬੱਚਾ ਜਿੰਨੀ ਜ਼ਿਆਦਾ ਕਰੇਗਾ ਉਨੀ ਐਜੂਕੇਸ਼ਨ ਲੈ ਸਕਦਾ ਉਨੀ ਨੌਲੇਜ ਗੇਨ।
ਗੇਮ ਗਾ ਸਕਦਾ ਹੈ।
ਹੋਰ ਕਿਆ ਬੱਚੇ ਸੋਚਦੇ ਚਲੋ ਟਿਊਸ਼ਨ ਆਪਾਂ ਵੀ ਸੋਚਦੇ ਹਾਂ ਚਲੋ ਟਿਊਸ਼ਨ। ਲਗਾ ਦੀਨੇ ਬਟ ਉਹਦੇ ਵਿੱਚ ਵੀ ਬੱਚੇ ਟਾਈਮ ਪਾਸ ਕਰਕੇ ਕਹਿੰਦੇ ਉੱਥੇ ਵੀ ਉਹ ਆਣ ਜਾਣ ਚ ਟਾਈਮ ਖ਼ਰਾਬ ਕਰਦੇ ਨੇ ਫਿਰ ਉੱਥੇ ਜਾ ਕੇ ਟਾਈਮ ਲੈਂਦੇ ਬੱਚੇ ਹੁੰਦੇ ਨੇ ਫਿਰ ਟਿਊਸ਼ਨ ਤੇ ਵੀ
ਤੇ ਗਰੁੱਪ ਦੇ ਵਿੱਚ ਬੱਚਾ ਪੜ੍ਹ ਹੀ ਨਹੀਂ ਪਾਂਦਾ ਜਿੱਥੇ ਬੱਚਾ ਇਕੱਲਾ ਪੜ੍ਹਦਾ ਨਾ ਉਹ ਗਰੁੱਪ ਵਿੱਚ ਨਹੀਂ ਪੜ੍ਹ ਪਾਂਦਾ, ਬਿਲਕੁਲ ਵੀ ਉਹ ਤੇ ਇੱਕ ਦੂਜੇ ਨੂੰ ਦੇਖਦੇ, ਰਹਿੰਦੇ ਨੇ ਉਹ ਕੀ, ਕਰ ਰਿਹਾ ਤੂੰ? ਇਹ ਕੀ ਕਰ ਰਿਹਾ, ਤੇ ਦੂਜਾ ਨੀ ਪੜ ਰਿਹਾ। ਅਸੀਂ ਕਿਉਂ ਪੜੀਏ, ਬਸ ਇਹੀ ਕੁਝ ਦੇਖਦੇ ਰਹਿੰਦੇ ਨੇ। ਉਹ ਟੀਚਰ ਵੀ ਇੰਨਾ, ਫੋਕਸ ਨਹੀਂ ਕਰ ਪਾਂਦੀ।
ਹਾਂਜੀ
ਹ
ਉਹੀ ਤਾਂ ਹੈ। ਨਾ ਵੀ ਐਜੂਕੇਸ਼ਨ ਤਾਂ ਅੱਜ ਦੀ ਫੀਲਡ ਦੇ ਵਿੱਚ, ਤਾਂ ਬਹੁਤ ਜ਼ਿਆਦਾ ਇੰਪੋਰਟੈਂਸ ਹੈ। ਐਜੂਕੇਸ਼ਨ ਦੀ ਇਹ ਇਕੱਲਾ ਏਦਾਂ ਨੀ ਕਿ ਬਚ ਬੱਚੇ ਨੇ ਜੋਬ ਹੀ ਕਰਨੀ ਹੈ। ਹਨਾ ਅਗਰ ਸਮਾਜ ਦੇ ਵਿੱਚ ਆਪਾਂ ਕਿਸੇ ਨਾਲ ਗੱਲਬਾਤ ਕਰਨੀ ਆ, ਉਹ ਆਪਾਂ ਸਕੂਲ ਦੀ ਅਗਰ ਕੀਤੀ ਹੋਏਗੀ, ਐਜੂਕੇਸ਼ਨ ਕੀਤੀ ਕੀਤੀ ਹੋਏਗੀ, ਤਾਂ ਹੀ ਪਤਾ ਲਗੇਗਾ। ਕਿ ਕਿਸੇ ਨਾਲ ਕਿੱਦਾਂ ਗੱਲਬਾਤ ਕਰਨੀ ਏ ਕਿੱਦਾਂ ਉੱਠਣਾ, ਬੈਠਣਾ ਕਿਸੇ ਦੇ ਨਾਲ ਸ਼ੇਅਰਿੰਗ ਕਿੱਦਾਂ ਕਰਨੀ ਅਪ
ਹਾਂਜੀ, ਪਤਾ ਕੀ ਐਜੂ ਹਾਂ ਸਿੱਖ ਦਾ ਸਕੂਲ ਸਭ ਤੋਂ, ਪਹਿਲੀ ਤਾਂ ਸਿੱਖਿਆ ਬੱਚਾ ਘਰੋਂ ਸਿੱਖ ਖਾਦਾਵੇ ਜੋ ਵੀ ਸਿੱਖਦਾ ਸਭ ਤੋਂ, ਪਹਿਲੇ ਘਰ ਹੀ ਉਹਦਾ ਸਕੂਲ ਹੈ। ਜੋ ਉਹਦੇ ਮਾਂ-ਪਿਓ ਉਹਨੂੰ ਸਿਖਾਉਂਦੇ ਨੇ ਦੂਜਾ ਉਹਦਾ ਸਕੂਲ ਹੈਗਾ ਜਿਹੜਾ ਉਹ ਜਾਂਦਾ ਸਕੂਲ ਪੜ੍ਹਨ ਵਾਸਤੇ ਉੱਥੇ ਕੀ ਸਿੱਖਦਾ ਉੱਥੇ ਪੜ੍ਹਾਈ ਤੋਂ, ਇਲਾਵਾ ਇਲਾਵਾ ਬੱਚੇ ਬਹੁਤ ਕੁੱਝ ਸਿੱਖਦੇ ਨੇ ਇੱਕ ਦੂਜੇ ਨਾਲ ਬੈਠਦੇ ਨੇ, ਹਾਂ ਹਾਂਜੀ, ਹਾਂਜੀ ਸੈਸ਼ਨ ਚ ਕਿਵੇਂ ਰਹਿਣਾ ਵੈ, ਹਾਂਜੀ, ਹਾਂਜੀ ਇੱਕ ਦੂਜੇ ਨਾਲ ਕਿਵੇਂ ਗੱਲਬਾਤ ਕਰਨੀ ਹੈ। ਵੱਡਿਆਂ ਸਤਿਕਾਰ ਕਿਵੇਂ ਕਰਨਾ? ਇਹ ਸਭ ਐਜੂਕੇਸ਼ਨ ਦੱਸਦੀ ਹੈ ਹਾਂ -ਹਾਂ ਸਹੀ ਗੱਲ ਹੈ, ਹਾਂ ਡਰੈਸ ਸੈਂਸ ਵੀ ਪਤਾ ਲੱਗਦੀ ਬੱਚੇ ਨੂੰ ਕੀ ਕਰਨੀ ਕਿਸ ਤਰ੍ਹਾਂ ਪਾਣੀ ਕਿਸ ਤਰ੍ਹਾਂ ਨਹੀਂ ਪਾਣੀ ਹੈ? ਔਰ ਇੱਕ ਬੱਚੇ ਇੱਕ ਦੂਜੇ ਨਾਲ ਸ਼ੇਅਰ ਕਰ ਦਸਦੇ ਨੇ ਹਰ ਗੱਲ ਹਰ ਚੀਜ਼ ਸ਼ੇਅਰ ਕਰਦੇ ਨੇ ਸ਼ੇਅਰ ਕਰਨਾ ਸਿੱਖਦੇ ਨੇ
ਫਰੈਂਡਸ ਦਾ ਪਤਾ ਲੱਗਦਾ। ਇੱਕ ਦੂਜੇ ਨਾਲ ਫਰੈਂਡਸ ਬਣਦੇ ਆ, ਹੋਰ ਕਿਆ ਬਹੁਤ ਕੁਛ ਸਿੱਖਣ ਨੂੰ ਬਾਹਰ ਨਿਕਲਾਂਗੇ ਨਾ ਘਰ ਤੋਂ ਤਾਂ ਬਹੁਤ ਕੁਛ ਸਿੱਖਣ ਨੂੰ ਮਿਲਦਾ ਹੈ। ਹੋਰ
ਉਹ ਇਹੀ ਦੱਸਦੇ ਨੇ ਕਿ ਬਚ ਕਿਉਂਕਿ ਕੀ ਬਣਨਾ ਏ? ਕਿਸ ਦਾ ਨਹੀਂ ਬਣਨਾ, ਆਪਣਾ ਏਮ ਇੱਕ ਦੂਜੇ ਨੂੰ ਦੱਸਦੇ ਨੇ।
ਹਾਂਜੀ ਕਈ ਬੱਚਿਆਂ ਅੰਕਲ, ਜਿਵੇਂ ਛੋਟੇ ਹੁੰਦੇ ਤੋਂ ਏ ਮਾਇੰਡ ਦੇ ਵਿੱਚ ਫਿੱਟ ਹੁੰਦਾ ਨਾ ਵੀ ਮੈਂ ਇਹ ਬਣਨਾ ਡਾਕ ਟਰ ਬਣਣਾ, ਕਿਸੇ ਨੇ ਇੰਜੀਨੀਅਰ ਬਣਨਾ, ਕਿਸੇ ਨੇ ਪੁਲਿਸ ਮੈਨ ਬਣਨਾ ਏ। ਕਿਸੇ ਨੇ ਪਾਇਲਟ, ਬਣਨਾ ਏ। ਸਭ ਦੇ ਅਲੱਗ ਅਲੱਗ ਹੁੰਦੇ ਨੇ ਹੋਰ ਕਿਹਾ, ਵਧੀਆ ਗੱਲ ਆ ਅਗਰ ਮੀਨ ਸਟਾਰਟਿੰਗ ਤੋਂ ਬੱਚੇ ਨੂੰ ਆਪਾਂ ਸ਼ੁਰੂ ਤੋਂ ਛੋਟੇ ਹੁੰਦੇ ਤੋਂ ਏਮ ਰੱਖਾਂਗੇ ਨਾ ਮਾਇਡ ਦੇ ਵਿੱਚ ਤਾਂ ਬੱਚੇ ਨੂੰ ਵੀ ਹੁੰਦਾ ਕਿ ਮੈਂ ਇਹ ਏਮ ਆਪਣਾ ਫੁਲਫਿਲ ਕਰਨਾ ਲਾਈਫ ਚ।
ਸਹੀ ਗੱਲ ਹੈ ਹਾਂਜੀ ਹਾਂਜੀ ਹਾਂਜੀ ਸਹੀ ਹੈ ਜਦੋਂ ਹੁਣ ਹੁਣ ਬੱਚੇ ਅੱਛੀ ਤਰ੍ਹਾਂ ਪੜ੍ਹ ਲੈਣ ਨਾ, ਤੇ ਅੱਗੇ ਜਾ ਕੇ ਮਤਲਬ ਅੱਛਾ ਹੀ ਰਹਿਣਗੇ। ਨਹੀਂ ਪੜ੍ਹਨਗੇ ਤੇ ਫੇਰ ਉਹੀ ਹੈ ਨਾ ਆਪਣਾ ਆਉਣ ਵਾਲਾ ਕੱਲ ਖ਼ਰਾਬ ਕਰਨਗੇ। ਪੜ੍ਹ ਲੈਣਗੇ ਤੇ ਅੱਛੀਆਂ ਨੌਕਰੀਆਂ ਮਿਲ ਜਾਣਗੀਆਂ।
ਹਾਂਜੀ ਯਾਂ ਫਿਰ ਕੋਈ ਆਪਣੀ ਸਕਿੱਲ ਸਿੱਖ ਸਕਦੇ ਨੇ। ਹਨਾ ਕੋਈ ਜਿਵੇਂ ਪੇਂਟਿੰਗ ਚ ਟੈਲਟਿਡ ਹੈ, ਕੋਈ ਡਾਂਸ ਦੇ ਵਿੱਚ, ਕੋਈ ਸਿੰਗਿੰਗ ਚ ਹੈ, ਕੋ ਏਦਾਂ ਦਾ ਕੁਛ ਹੋਵੇ ਹੋਰ ਕਯਾ
ਉਈ ਨਾ ਇਹ ਹੀ ਐਜੂਕੇਸ਼ਨ ਤੇ ਹੀ ਡਿਪੈਂਡ ਕਰਦਾ ਸਿੱਖਿਆ ਦੇ ਉੱਪਰ ਡਿਪੈਂਡ ਇਹ ਹੈਗੇ ਕਿ ਅੱਛੇ ਜਿੰਨੇ ਅੱਛੇ ਸਕੂਲ ਪਾਵਾਂਗੇ ਉਹਨੂੰ ਅੱਛੀ ਸਿੱਖਿਆ ਬੱਚਾ ਪ੍ਰਾਪਤ ਕਰੇਗਾ ਉੱਥੋਂ ਦੀ।
ਹਾਂਜੀ ਇਹ ਤਾਂ ਹੈ
ਅੱਛੇ ਅੱਛੇ ਸਕੂਲਾਂ ਚ
ਬਾਕੀ ਇਨਵਾਇਰਮੈਂਟ ਘਰ ਦਾ ਵੀ ਇਫੈਕਟ ਕਰਦਾ ਬੱਚਿਆਂ ਨੂੰ ਘਰ ਦਾ ਇਫੈਕਟ ਕਰਦਾ ਇਨਵਾਇਰਮੈਂਟ
ਸਹੀ ਗੱਲ ਹਾਂ ਉਹੀ ਮੈਂ ਤੁਹਾਨੂੰ ਦੱਸਿਆ ਪਹਿਲ ਹੀ ਸਿੱਖਿਆ ਬੱਚਾ ਮਾਂ ਪਿਓ ਕੋਲ ਸਿੱਖਦਾ ਦੂਜੀ ਸਿੱਖਿਆ ਉਹ ਜਾ ਕੇ ਅੱਗੇ ਸਿੱਖਦਾ ਉਹ।
ਹਾਂਜੀ ਹੁਣ ਸਕੂਲਿੰਗ ਮੀਨਜ਼ ਬੱਚੇ ਦੀ ਆਪਾਂ ਬਹੁਤ ਵਧੀਆ ਸਕੂਲਿੰਗ ਕਰ ਦੀ ਹਨਾ। ਸਕੂਲ ਚ ਲਗਾ ਦੀਈਏ ਬਟ ਘਰ ਦਾ ਇਨਵਾਇਰਮੈਂਟ ਨਹੀਂ ਵਧ ਵਧੀਆ ਬੋਲ ਚ ਬੋਲਬਣੀ ਨਹੀਂ ਵਧੀਆ ਫੇਰ ਬੱਚਾ ਕੁਛ ਨੀ ਸਿੱਖੇਗਾ।
ਹਾਂਜੀ ਹਾਂਜੀ ਹਾਂਜੀ ਹੁਣ ਕਈ ਵਾਰੀ ਹੁੰਦਾ ਕਿ ਅੱਛੇ ਸਕੂਲਾਂ ਦੇ ਵਿੱਚ ਜਾਂਦਾ ਬੱਚਾ ਉੱਥੇ ਅੰਗਰੇਜ਼ੀ ਹੀ ਬੋਲੀ ਜਾਂਦੀ ਹੈ ਬੱਚਿਆਂ ਦੇ ਨਾਲ ਟੀਚਰ ਦੂਜੀ ਲੈਂਗੁਏਜ ਨਹੀਂ ਯੂਜ ਕਰਦੀ। ਤੇ ਇਸੇ ਤਰ੍ਹਾਂ ਹੀ ਬੱਚਿਆਂ ਘਰਾਂ ਕੇ ਅਗਰ ਉਹਦੀ ਇੱਕ ਲੈਂਗੁਏਜ ਸੇਮ ਨਾ ਮਿਲੇ ਤੇ ਉਹ ਇੱਕ ਚੀਜ਼ ਨ ਸਿੱਖ ਪਾਏਗਾ। ਫਿਰ ਉੱਥੇ ਦੀ ਲੈਂਗਵੇਜ ਨਹੀਂ ਸਿੱਖ ਪਾਏਗਾ ਹਾਂ।
ਕਿਉਂਕਿ ਕੋਈ ਵੀ ਕੁਛ ਵੀ ਸਿੱਖਣਾ ਹੈ ਨਾ ਉਹਦੇ ਵਿੱਚ ਚ ਲਰਨਿੰਗ ਕਰਨੀ ਤੇ ਵਾਰ ਵਾਰ ਉਹੀ ਸਕਿੱਲ ਨੂੰ ਯੂਜ ਕਰਨਾ ਵਾਰ ਵਾਰ ਉਹਦੀ ਰੈਪੁਟੇਸ਼ਨ ਬਹੁਤ ਜ਼ਰੂਰੀ ਹੈ ਹੋਰ ਕਿਆ ਉਹ ਕਹਿੰਦੇ ਨੇ ਵੀ ਦੁਬਾਰਾ ਦੁਬਾਰਾ ਰਿਪੀਟ ਹੋਏਗੀ ਵਾਰ ਵਾਰ ਆਪਾਂ ਟਰਾਈ ਕਰੀ ਜਾਵਾਂਗੇ ਤਾਂ ਜ਼ਿਆਦਾ ਬੈਟਰ ਹੋਏਗਾ ਤਾਂ ਹੋਰ ਕਿਆ
ਹਾਂਜੀ ਹਾਂਜੀ ਹੋਏ ਨਾ ਸ ਐਜੂਕੇਸ਼ਨ ਨਾਲ ਹੀ ਸਭ ਕੁਛ ਹੋਏਗਾ ਤੇ ਬੱਚੇ ਨੂੰ ਕੁਛ ਅੱਗੇ ਵੱਧਣਾ ਤੇ
ਹਾਂਜੀ ਅੱਜ ਕੱਲ ਤਾਂ ਹੁਣ ਦੇਖੋ ਜਿਵੇਂ ਛੋਟੇ ਛੋਟੇ ਬੱਚੇ ਨੇ ਉਹ ਸਿੰਗਿੰਗ ਕਰ ਰਹੇ ਨੇ ਕੋਈ ਡਾਂਸਿੰਗ ਕਰ ਰਿਹਾ ਹੁਣ ਟੀ ਵੀ ਪ੍ਰੋਗਰਾਮ ਦੇ ਵਿੱਚ ਆਪਾਂ ਦੇਖਦੇ ਹਾਂ ਉਹ ਵੀ ਚਲੋ ਐਜੂਕੇਸ਼ਨ ਦੇ ਥਰੂ ਵੀ ਅਗਰ ਪੇਰੈਂਟਸ ਵੀ ਵਧੀਆ ਬੱਚੇ ਨੂੰ ਐਜੂਕੇਟ ਕਰ ਰਹੇ ਨੇ ਹਨਾ ਤੇ ਸਿਖਾ ਰਹੇ ਨੇ ਸਕਿਲਜ਼ ਲੇ ਕੇ ਆ ਰਹੇ ਨੇ ਬੱਚੇ ਦੇ ਵਿੱਚ
ਜਾਂ ਕਿ ਸਾਡੇ ਅੰਦਰ ਬੱਚਿਆਂ ਦੇ ਕੀ ਕਿਹੜੇ ਗੁਣ ਹੈਗੇ ਨੇ ਅਗਰ ਬੱਚਾ ਕਹਿ ਰਿਹਾ ਕਿ ਡਾਂਸ ਸਿੱਖਾ ਕਿ ਉਹ ਡਾਂਸ ਰਹਿੰਦੇ ਬਚਿਆ ਬੱਚਿਆਂ ਦੇ ਸ਼ੌਕ ਵੱਲ ਜਾਣਾ ਚਾਹੀਦਾ ਇਹ ਨੀ ਕੀ ਉਹਨੂੰ ਇਹ ਕਹਿ ਦੋ ਕਿ ਨਹੀਂ ਤੂੰ ਆਪਣਾ ਸ਼ੌਕ ਮਾਰ ਨਹੀਂ ਧੂੱਪਾ ਲੜਾਈ ਵਾਲੇ ਮ ਦੋਨਾਂ ਚੀਜ਼ਾਂ ਨੂੰ ਦੇਖਣਾ ਚਾਹੀਦਾ ਕਿ ਹਾਂ ਸਾਡਾ ਬੱਚਾ ਅਗਰ ਉਹ ਕਰ ਸਕਦੈ ਤੇ ਉਹਨੂੰ ਅਸੀਂ ਉਹ ਵੀ ਕਰਾਈਏ ਅਗਰ ਉਹ ਡਾਂਸ ਕਰ ਸਕਦੈ ਅਗਰ ਉਹ ਪੇਂਟਿੰਗ ਕਰ ਸਕਦੈ ਉਹਨੂੰ ਕਰਾਈਏ ਪੜ੍ਹਾਈ ਦੇ ਨਾਲ ਨਾਲ ਉਹਨੂੰ ਵੀ ਕਰਵਾਈਏ
ਮੇਨ ਇਹ ਹੈ ਨਾ ਵੀ ਇੰਟਰਸਟ ਹੁੰਦਾ ਵੀ ਬੱਚੇ ਦਾ ਇੰਟਰਸਟ ਕਿੱਧਰ ਹੈ ਜਿਹੜੀ ਚੀਜ਼ ਵੱਲ ਇੰਟਰਸਟ ਆ ਹੁਣ ਕਈ ਵਾਰ ਸਟੀ੍ਮ ਰਖਵਾ ਦਿੰਦੇ ਆ ਮੈਡੀਕਲ ਨੋਨ ਮੈਡੀਕਲ ਕਾਮਰਸ ਧੱਕੇ ਨਾਲ ਦਿਖਵਾ ਦਿੰਦੇ ਆ ਪੇਰੈਂਟਸ ਫਿਰ ਉਹ ਵੀ ਗਲਤ ਤਾਂ ਨਾ ਬ ਬੱਚੇ ਨਾਲ ਕਿ ਬੱਚੇ ਦਾ ਇੰਟਰਸਟ ਪੁੱਛੋ ਪਹਿਲਾ ਨਾ ਕਿ ਕਿਹਦੇ ਵਿੱਚ ਇੰਟਰਸਟ
ਵੀ ਤੁਹਾਨੂੰ ਪਤਾ ਹੀ ਹੈ ਜਬਰਦਸਤੀ ਰਖਵਾ ਫਿਰ ਨੰਬਰ ਵੀ ਅੱਛੇ ਨੀ ਆਉਣਗੇ ਫਾਇਦੇ ਵੀ ਨਹੀਂ‌ ਟਾਈਮ ਵੀ ਖ਼ਰਾਬ ਕੀਤਾ ਤੇ ਕੁਛ ਮਿਲਿਆ ਹਾਸਿਲ ਵੀ ਨਹੀਂ ਕੁਛ ਹੋਇਆ। ਓਈ ਨਾ।
ਹਾਂਜੀ।
ਹਨਾ ਮਾਂ ਪਿਓ ਤਾਂ ਸਭ ਤੋਂ ਪਹਿਲੇ ਹੈ ਹੀ ਵੇ। ਹੋਣਾ ਚਾਹੀਦਾ ਸਾਡੇ ਬੱਚੇ ਦੇ ਅੰਦਰ ਗੁਣ ਕਿਹੜੇ ਕਿਹੜੇ ਹੈਗੇ ਨੇ? ਔ ਗੁਣ ਦੇਖਣ ਔਰ ਉਹਦਾ ਇੰਟਰਸਟ ਕਿੱਥੇ ਕਿੱਥੇ ਜਾ ਰਿਹਾ ਬੱਚੇ ਦਾ ਉਹੀ ਅੱਗੋਂ ਉਹਦਾ ਸਟੀਮ ਵੇਖਣ। ਹਾਂ ਇਹ ਹੀ ਅੱਗੇ ਨਿਕਲ ਸਕਦਾ ਐ ਮੇਰਾ ਬੱਚ ਚਲੋ ਹੋਰ ਇਹਦੇ ਨਾਲ ਹੀ ਮੇਰੇ ਬੱਚ-ਕਹਿ ਲੋ- ਜਦੋਂ ਅੱਗੇ ਜਾ ਕੇ ਕੁੱਛ ਬਣ ਪਾਏਗਾ।
ਹੋਰ ਕਿਆ।
ਹਮ। ਔਰ ਤੁਹਾਨੂੰ ਪਤਾ ਹੀ ਅੱਜ ਕੱਲ ਪੜ੍ਹਾਈ ਤੋਂ ਬਿਨਾਂ ਬਿਲਕੁਲ ਬੜਾਈ ਤੋਂ ਬਿਨਾਂ ਕੁੱਛ ਵੀ ਨੀ ਹੈ ਜਿਵੇਂ ਕਾਲਾ ਅਕਸ਼ਰ ਬੈਂਸ ਬਰਾਬਰ ਹੈ ਨਾ ਉਹੀ ਹਾਲ ਹੈ ਬਸ। ਜੇ ਪੜ੍ਹਾਈ ਕੀਤੀ ਹੈ ਤੇ ਮ ਮਤਲਬ ਅੱਗੇ ਜੋਬ ਹੈ ਸ
ਕੋਈ ਅਪਣਾ ਵੀ ਬਿਜਨਸ ਕਰਨਾ ਹੈ ਹਨਾ ਉਹਦੇ ਵਿੱਚ ਕੇਲਕੂਲੇਸ਼ਨਸ ਕਰਨੀ ਆ ਬਹੁਤ ਉਹ ਤਾਂ ਫਿਰ ਸਟੱਡੀ ਤੋਂ ਬਿਨਾਂ ਤਾਂ ਪਲੱਸ ਟੂ ਤਾਂ ਬਹੁਤ ਜਰੂਰੀ ਹੈ ਪਲੱਸ ਟੂ ਪਾਸ ਕਰਨੀ ਤਾਂ। ਅੱਜ ਕਲ ਤਾਂ ਚਲੋ ਗ੍ਰੈਜੂਏਸ਼ਨ ਈ ਹੋ ਗਈ ਅੱਜ ਕਲ ਤਾਂ।
ਛੋਟੇ ਕੰਮ ਲਈ ਵੀ ਐਜੁ ਕੇਸ਼ਵ ਜ਼ਰੂਰੀ ਹੈ ਹਿਸਾਬ ਰੱਖਣੇ ਲਈ ਵੀ ਸਾਨੂੰ ਮ ਮਤਲਬ ਐਜੂਕੇਸ਼ਨ ਹੋਏਗੀ ਤੇ ਅਸੀ ਹ ਹਿਸਾਬ ਰੱਖ ਪਾਵਾਂਗੇ ਕਿ ਚੀਜ਼ ਆ ਨਹੀਂ ਸਾਨੂੰ ਕੁੱਛ ਆਏਗਾ ਤੇ ਹਿਸਾਬ ਕਿਵੇਂ ਰਖ ਪਾਵਨ
ਹਾਂਜੀ ਚਲੋ ਫੇਰ ਕਦੇ ਕਰਾਂਗੇ ਇਸ ਟੋਪਿਕ ਤੇ ਗੱਲ ਹਾਂਜੀ ਠੀਕ ਹੈ ਜੀ। ਸਤਿ ਸ੍ਰੀ ਅਕਾਲ ਜੀ। ਬਸ